ਹੈਲੋ।
ਹੈਲੋ, ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ।
ਹੋਰ ਦੱਸੋ ਕਿੱਦਾਂ?
ਬਸ ਵਧੀਆ, ਤੁਸੀਂ ਸੁਣਾਓ ਤੁਸੀਂ ਕਿੱਦਾਂ?
ਮੈਂ ਵੀ ਵਧੀਆ
ਹੋਰ
ਹੋਰ ਤੁਹਾਡੇ -ਹਾਂਜੀ ਸਾਰੇ ਠੀਕ ਨੇ, ਥੋਡੇ ਘਰੇ ਸਾਰੇ ਠੀਕ ਨੇ?
ਹਾਂਜੀ ਹਾਂਜੀ, ਘਰੇ ਠੀਕ ਨੇ ਸਭ। ਹੋਰ ਸੁਣਾੳ
ਮੈਂ ਵਧੀਆ, ਹੋਰ ਤੁਹਾਡੇ ਉਧਰ ਦਾ ਵੈਦਰ ਕਿਹੋ ਜਿਹਾ ਹੋ ਰਿਹਾ ਹੁਣ
ਏਧਰ ਤਾਂ ਬੋਤ ਜਾਦਾ ਗਰਮੀ ਹੋ ਰੀ ਐ। ਸਵੇਰੇ ਕਦੀ ਕਦਾਰ ਸਵੇਰੇ ਮੀਂਹ ਪੈ ਜਾਂਦਾ ਐ। ਫੇਰ ਧੁੱਪ ਨਿਕਲ ਜਾਂਦੀ ਨੇ। ਅੱਜ ਵੀ ਏਦਾਂ ਈ ਹੋਇਆ, ਅੱਜ ਵੀ ਬੋਤ ਜਾਦਾ ਗਰਮੀ ਸੀਗੀ।
ਅੱਛਾ! ਇੱਧਰ ਵੀ ਮੀਂਹ ਪੈ ਰਿਹਾ ਹੈ। ਗਰਮੀ ਵੀ ਐ।
ਬੜਾ ਗੰਦਾ ਜਿਹਾ ਮੌਸਮ ਚੱਲ ਰਿਹਾ
ਹਾਂਜੀ।
ਹੋਰ ਸੁਣਾਓ?
ਹੋਰ ਤੁਸੀਂ ਸੁਣਾਓ ਤੁਹਾਨੂੰ ਕੀ ਕੀ ਬਣਾਉਣਾ ਹੁੰਦਾ ਹੈ?
ਸਾਨੂੰ ਤਾਂ ਸਭ ਕੁੱਛ ਬਣਾਣਾ ਆਂਦਾ ਤੁਸੀਂ ਸੁਣਾਓ ਤੁਹਾਨੂੰ ਕੀ ਬਣਾਣਾ ਆਂਦਾ?
ਮੈਨੂੰ ਵੀ ਸਭ ਮੈਨੂੰ ਵੀ ਥੋੜਾ ਬੋਤ ਆਂਦਾ।
ਅੱਛਾ।
ਹਾਂਜੀ।
ਤੁਸੀਂ ਕੁਛ ਆਪਣੀ ਰੈਸਪੀਜ਼ ਵਗੈਰਾ ਦੱਸੋਗੇ!
ਹਾਂਜੀ ਜ਼ਰੂਰ। ਕਿਸ ਚੀਜ਼ ਦੀ ਰੈਸ? ਕੇੜਾ ਸਮਾਂ?
ਕੋਈ ਵੀ ਦੱਸ ਦੋ ਜੋ ਤੁਹਾਨੂੰ ਪਸੰਦ ਹੋਵੇ।
ਅੱਛਾ। ਮੈਂ ਤੁਹਾਨੂੰ ਵਾਈਟ ਸੋਸ ਪਾਸਤਾ ਦੀ ਰੈਸਿਪੀ ਦੱਸਦੀ ਹਾਂ।
ਹਾਂਜੀ ਦੱਸ ਦਿਓ ਵਾਈਟ ਸੋਸ ਪਾਸਤਾ।
ਪੈਲਾਂ ਨਾ ਆਪਾ ਪਾਸਤਾ ਨੂੰ ਬੋਇਲ ਕਰ ਲੈਂਨਾ।
ਹਾਂਜੀ।
ਉਸ ਤੋਂ ਬਾਅਦ ਨਾ ਮਤਲਬ ਪਹਿਲਾਂ ਸਾਰੀ ਵੈਜ ਜਿਹੜੀ ਜਿਹੜੀ ਤੁਸੀਂ ਖਾਂਦੇ ਹੋ ਨਾ ਉਹਨਾਂ ਨੂੰ ਚੌਪ ਕਰ ਲਉ। ਥੋੜੀ ਮਰਜ਼ੀ ਐ ਤੁਸੀਂ ਓਨੂੰ ਬਰੀਕ ਕਰੋ ਚਾਹੇ ਤੁਸੀਂ ਓਨੂੰ ਲੰਬਾ ਲੰਬਾ ਚੋਪ ਕਰਲੋ। ਓਸ ਤੋਂ ਬਾਦ ਇੱਕ ਪੈਨ ਚ ਬਟਰ ਉਸਦੇ ਅੰਦਰ ਸਾਰੀ ਮਤਲਬ ਵੈਜਿਸ ਨੂੰ ਥੋੜ੍ਹਾ ਸੋਟੇ ਕਰ ਲਓ।
ਅੱਛਾ ਜੀ।
ਹਾਂਜੀ ਉਸ ਤੋਂ ਬਾਅਦ ਤੁਸੀਂ ਉਸਦੇ ਅੰਦਰ ਦੂਧ ਪਾ ਦਿਉ। ਮੈਗੀ ਮਸਾਲਾ ਪਾ ਦੋ ਤੇ ਮੈਗੀ ਮਸਾਲਾ। ਨਮਕ ਪਾ ਦਿਉ ਕਾਲੀ ਮਿਰਚ ਪਾ ਦਿਉ ਔਰ ਚੀਜ਼ ਪਾ ਦਿਉ।
ਓਕੇ।
ਉਸ ਉਸ ਤੋਂ ਬਾਅਦ ਨਾ ਉਸਨੂੰ ਮਿਕਸ ਕਰਦੇ ਰਹੋ ਜ ਜਦ ਤੱਕ ਉਹ ਗਾੜਾ ਜਿਹਾ ਮਿਕਸਚਰ ਨਹੀਂ ਬਣ ਜਾਂਦਾ।
ਹਾਂਜੀ।
ਗਾੜਾ ਜ ਮਿਕਸਰ ਬਣਨ ਤੋਂ ਬਾਦ ਉਸਦੇ ਅੰਦਰ ਪਾਸਤਾ ਪਾ ਦੋ ਤੇ ਚੀਜ਼ ਪਾ ਦੋ।
ਹਾਂਜੀ।
ਫੇਰ ਪੰਜ ਮਿੰਟ ਨਾ ਉਸਨੂੰ ਢੱਕ ਕੇ ਰੱਖ ਦੋ ਤਾਂ ਕਿ ਮਤਲਬ ਓ ਹੋਜੇ। ਚੀਜ਼ ਐ ਓ ਮੈਲਟ ਹੋਜੇ।
ਅੱਛਾ ਤੇ।
ਹਾਂਜੀ ਫਿਰ ਤੁਹਾਡਾ ਪਾਸਤਾ ਰੈਡੀ ਹੋਜੂਗਾ। ਹਾਂਜੀ।
ਸੁਣਾਓ।
ਹੋਰ ਤੁਸੀਂ ਸੁਣਾਓ।
ਥੈਂਕ ਯੂ ਅਸੀਂ ਵੀ ਟਰਾਈ ਕਰਕੇ ਦੇਖਾਂਗੇ।
ਅੱਛਾ ਹੋਰ ਤੁਸੀਂ ਛੁੱਟੀਆਂ ਚ ਕਿੱਥੇ ਕਿੱਥੇ ਘੁੰਮਣ ਗਏ।
ਆਪਾਂ ਛੁੱਟੀਆਂ ਚ ਮੰਸੁਰੀ ਘੁੰਮਣ ਗਏ ਓਥੇ ਦਾ ਵੇਦਰ ਵੀ ਬਹੁਤ ਜ਼ਿਆਦਾ ਅੱਛਾ ਸੀਗਾ।
ਅੱਛਾ, ਫੈਮਲੀ ਨਾਲ ਗਏ ਸੀ।
ਹਾਂਜੀ ਆਪਾਂ ਫੈਮਿਲੀ ਦੇ ਨਾਲ ਗਏ ਸੀ ਓਥੇ ਦਾ ਵੇਦਰ ਬਹੁਤ ਜ਼ਿਆਦਾ ਕਦੀ ਕਦਾਰ ਜਿੱਦਾਂ ਫੋਕ ਪੈ ਜਾਂਦੀ ਸੀ ਮਾਰ ਸ ਹੋ ਜਾਂਦੀ ਸੀ। ਹਾਂਜੀ ਹਵਾ ਚੱਲਣ ਲੱਗੀ ਸੀ। ਮਤਲਬ ਬਹੁਤ ਅੱਛਾ ਮੌਸਮ ਸੀ ਉੱਥੇ ਦਾ ਕਿਤੇ ਗਏ ਸੀ?
ਮੈਂ ਤਾਂ ਅੱਧ ਬੱਧਰੀ ਗਈ ਸੀ ਤੇ ਖਾਟੂ ਸ਼ਾਮ ਗਈ ਸੀ।
ਅੱਛਾ ਉੱਥੇ ਦਾ ਵੈਦਰ ਕਿੱਦਾਂ ਦਾ ਸੀ।
ਅੱਧ ਪੱਧ ਰ ਦਾ ਤਾਂ ਮਤਲਬ ਠੰਡਾ ਵੀ ਸੀ ਮਤਲਬ ਗਰਮੀ ਵਾਲਾ ਵੀ ਸੀ।
ਹਾਂਜੀ।
ਹਾਂਜੀ, ਔਰ ਖੱਟੋ ਸ਼ਾਮ ਦਾ ਤਾਂ ਬਹੁਤ ਗਰਮੀ ਹੋਣਾ ਸੀ, ਕਿਉਂਕਿ ਉੱਧਰ ਮਤਲਬ ਰਾਜਸਥਾਨ। ਰਾਜਸਥਾਨ ਸਾਈਡ ਪੈਂਦਾ ਨਾ।
ਹੂੰ, ਰਾਜਸਥਾਨ ਤਾਂ ਬਹੁਤ ਗਰਮੀ ਹੁੰਦੀ ਹੈ।
ਹਾਂਜੀ, ਤਾਂ ਮੈਂ ਉੱਧਰ ਗਈ ਸੀ।
ਹੋਰ, ਮੈਂ ਤੁਹਾਨੂੰ ਪੀਜ਼ਾ ਬਣਾਉਣਾ ਸਿਖਾਵਾਂ।
ਹਾਂਜੀ- ਹਾਂਜੀ ਦੱਸੋ।
ਪਹਿਲਾਂ ਨਾ ਪੀਜ਼ਾ ਬੇਸ, ਜਿੱਦਾਂ ਪਹਿਲਾਂ ਤਾਂ ਮੈਦੇ ਦਾ ਵੀ ਬਣਦਾ ਪੀਜ਼ਾ ਬੇਸ। ਔਰ ਫੇਰ ਜਿੱਦਾਂ ਮਾਰਕੀਟ ਤੋਂ ਵੀ, ਲੈ ਕੇ ਆਉਂਦੇ ਆ, ਪੀਜ਼ਾ ਬੇਸ। ਹਨਾ, ਆਪਾਂ ਮਾਰਕੀਟ ਵਾਲਾ ਬਣਾਦੇ ਹਾਂ। ਮਾਰਕੀਟ ਤੋਂ ਪੀਜ਼ਾ ਬੇਸ ਲਿਆਏ। ਤੋ ਬਾਦ ਅਪਾ ਅ ਕੈਪਸੀਕਮ ਕੱਟ ਕਰਕੇ ਪਾ ਲੈਣਾ ਆ ਵੱਡਾ- ਵੱਡਾ ਥੋੜ।
ਅੱਛਾ।
ਹਾਂ ਫੇਰ ਓਨੀਅਨ ਪਾ ਲੈਣਾ।
ਅੱਛਾ।
ਹੂੰ। ਇਹ ਕ ਸਾਰੀ- ਸਾਰੀ ਚੀਜ਼ਾਂ ਕੈਪਸੀਿਕਮ। ਔਰ ਜੋ-ਜੋ ਤੁਸੀਂ ਖਾਣਾ ਚਾਹੁੰਦੇ ਹੋ ਵੈਜੀਸ ਕੈਪਸੀਕਮ ਹੋ, ਗਿਆ, ਓਨੀਅਨ ਹੋ ਗਿਆ, ਔਰ ਟਮਾਟਰ ਹੋ ਗਿਆ। ਕੋਨ ਫੇਰ ਪਨੀਰ ਹੋ ਗਿਆ। ਏ ਆਪਾਂ ਨਾ ਛੋਟੀ- ਛੋਟੀ ਪੀਸ ਕੱਟ ਕਰਕੇ ਰੱਖ ਲੈਣਾ ਆ। ਇਸ ਤੋਂ ਬਾਅਦ ਪੀਜ਼ਾ ਬੇਸਦੇ। ਤੇ ਆਪਾਂ ਅਹ ਚਟਨੀ ਹਾਂ, ਪੀਜ਼ਾ ਸੋਸ ਲਗਉਣੀ ਹੈ। ਉਸ ਤੋਂ ਬਾਦ ਫੇਰ ਥੋੜਾ। ਜਿੱਦਾਂ ਆਪ ਕੈਪਸੀਕਮ ਕੱਟ ਕਰਕੇ ਜਿਹਵੇ ਰੱਖੀ ਸੀਗੇ, ਉਹ ਉਹਦੇ ਉੱਤੇ ਲਗਾ ਦੇਣੇ ਆ। ਰਾਊਂਡ ਕਰਕੇ, ਉਹਨਾਂ ਨੂੰ ਡੈਕੋਰੇਟ। ਅੱਛੀ ਤਰੀਕੇ ਨਾਲ, ਡੈਕੋਰੇਟ ਕਰ ਲੈਣਾ ਫੇਰ ਉੱਪਰ। ਮਤਲਬ ਕਿ ਪਨੀਰ ਪਾ ਦੋ, ਫੇਰ ਚੀਜ਼ ਗ੍ਰਾਇੰਡ ਕਰਕੇ ਪਾ ਦੋ। ਔਰ ਮੈਲਟੀਵ ਚੀਜ਼ ਪਾ ਦਿਉ। ਫੇਰ ਉੱਪਰ- ਸੋਸ ਪਾਦੋ।
ਤੰਦੂਰੀ ਸੋਸ ਵੀ ਆਂਦੀ ਆ, ਉਹ ਵੀ ਪਾ ਦੋ ਹਨਾ। ਔਰ ਉਹ ਨੂੰ ਓਵਨ ਦੇ ਵਿੱਚ ਰੱਖ ਪੀਜ਼ਾ ਵੇਸਟ ਨੂੰ।
ਅੱਛਾ, ਫੇਰ।
ਓਵਨ ਦੇ ਵਿੱਚ ਰੱਖ ਦੋ, ਉਸ ਤੋਂ ਬਾਅਦ ਓਵਨ ਕਰਦੋ, ਟਾਈਮਰ ਲਗਾ ਦੋ। ਦੋ, ਤਿੰਨ ਮਿੰਟ ਦਾ। ਔਰ ਫੇਰ ਤੁਹਾਡਾ
ਹਾਂ ਆਪਾਂ ਤਾਂ ਦੋ ਮਿੰਟ ਈ ਲਗਾਣੇ। ਕਿਉਂਕਿ ਦੋ ਮਿੰਟ ਚ ਵੀ ਬਹੁਤ ਵਧੀਆ ਪੀਜ਼ਾ ਬਣ ਜਾਂਦਾ ਐ। ਜਬ ਤੱਕ ਪੀਜ਼ਾ ਮੈਲਟ ਹੋ ਜਏਗਾ ਉਦ ਤੱਕ। ਚੀਜ਼ ਮੈਲਟ ਹੋ ਜਾਗਾ ਤਾਂ ਤ ਤ ਬਾਹਰ ਕੱਢ ਲੈਣਾ। ਉਸ ਤੋਂ ਬਾਅਦ ਫੇਰ ਉਹਦੇ ਉਤੇ ਤੁਸੀਂ, ਅਹ ਚਿਲੀ ਫਲਿਕਸ ਹੋ ਗਿਆ। ਅਹ ਫੇਰ ਸੀਜ਼- ਹਾਂਜੀ, ਆਰਗੈਨਿਕ ਹੋ ਗਿਆ। ਯਾ ਸੀਜ਼ਨਿੰਗ ਵੀ। ਦੇਖਦੇ ਓ ਤੁਸੀਂ ਅੱਛੀ ਤਰੀਕੇ ਨਾਲ ਫੇਰ ਨਾਈਫ ਦੇ ਨਾਲ ਕੱਟ ਕਰ ਕੇ।
ਅੱਛਾ।
ਹਾਂਜੀ। ਹੋਰ ਸੁਣਾਓ?
ਕੋਈ ਨੀ ਜੀ, ਮੈਂ ਟਰਾਈ ਕਰਾਂਗੀ।
ਹਾਂਜੀ। ਕਰਕੇ ਦੇਖਿਓ, ਬਹੁਤ ਵਧੀਆ ਰੈਸਿਪੀ ਹੈ।
ਤੁਸੀਂ ਸ਼ੋ ਸੋਸ਼ਲ ਮੀਡੀਆ ਯੂਜ ਕਰਦੇ ਹੋ?
ਹਾਂਜੀ, ਕਰਦੇ ਹਾਂ।
ਅੱਛਾ, ਮਤਲਬ ਰੀਲਸ ਵਗੈਰਾ ਵੀ ਪਾਉਂਦੇ ਹੋ?
ਹਾਂਜੀ, ਇੱਕ ਦਿਨ ਜਦੋਂ ਮਨ ਕੀ ਕਰਿਆ ਤਾਂ ਉਦੋਂ ਰੀਲਸ ਵੈਸੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਛ ਮਤਲਬ ਬਹੁਤ ਵਧੀਆ, ਵਧੀਆ- ਇਨਫਲੂਐਂਸਰ ਜਿਦਾ ਹੋ ਸਕਦਾ ਐ ਉਹ ਬਹੁਤ ਵਧੀਆ ਵਧੀਆ ਵੀਡੀਓਜ਼ ਬਣਾਂਦੇ ਨੇ
ਹਾਂਜੀ।
ਹਾਂਜੀ, ਤੁਸੀਂ ਯੂਜ ਕਰਦੇ ਹੋ ਸੋਸ਼ਲ ਮੀਡੀਆ?
ਹਾਂਜੀ, ਕਰ ਲੈਂਦੀ ਹਾਂ ਮੈਂ
ਅੱਛਾ, ਵੀਡੀਓਜ਼ ਬਣਾਉਂਦੇ ਓ?
ਨਹੀਂ ਜਦ ਮੇਰੇ ਕਜ਼ਨ ਆਏ ਸੀ, ਬਸ ਤਾਂ ਹੀ ਬਣਾਈ ਸੀ। ਹੋਰ ਵੀ ਰੀਲਸ, ਹਾਂਜੀ
ਆਪਾਂ ਵੀ ਜਦੋਂ ਆ ਜਾਂਦਾ ਕੋਈ ਬਣਾ ਲੈਂਦੇ ਹਾਂ ਅਪਲੋਡ ਕਰ ਦਨ ਹਾ
ਅੱਛਾ।
ਜੈਸੇ ਮੇਰੇ ਫਰੈਂਡ ਵਿਚ, ਫਰੈਂਡਸ ਹੀ ਹੈ ਮਤਲਬ- ਇੱਕ ਦਿਨ ਛੱਡ ਕੇ ਰੀਲ ਬਸ ਅਪਨੀ ਬਣਾ ਕੇ ਅਪਲੋਡ ਕਰ ਦਿੰਦੀ ਹੈ ਉਹਨਾਂ ਦੇ ਵੀ ਬਹੁਤ ਜ਼ਿਆਦਾ, ਜ਼ਿਆਦਾ ਵਿਊ ਹੋ ਜਾਂਦੇ ਨੇ ਫੋਲੋਵਰਸ ਬਹੁਤ, ਮਤਲਬ ਹਾਂਜੀ ਇਨਕਮ ਵੀ ਹੁੰਦੀ ਹੈ, ਪਹਿਲਾਂ ਮੈਨੂੰ ਪਤਾ ਨਹੀਂ ਸੀ ਏਤੋਂ ਇਨਕਮ ਵੀ ਹੁੰਦੀ ਹੈ ਬਟ ਤੇ ਹੁਣ ਇਨਕਮ ਵੀ ਆਣੀ ਸਟਾਰਟ ਹੋ ਜਾ ਹੋ ਗਈ ਓਨਾ, ਓਨਾ ਦੀ
ਅੱਛਾ!
ਹੂ,
ਵਧੀਆ।
ਸੁਣਾਓ, ਮਤਲਬ ਇੱਕ ਚੀਜ਼ ਬਹੁਤ ਵਧੀਆ ਹੈ, ਕਿ ਆਪਣੀ ਆਪਣੇ ਇੰਜੋਏ ਲਈ ਆਪਾਂ ਵੀਡੀਓਜ਼ ਬਣਾਉਦੇ ਹਾਂ, ਹਨਾ
ਹਾਂਜੀ, ਆਪਣਾ ਟੈਲੈਂਟ ਦਿਖਾਣ ਲਈ ਵੀ ਬਹੁਤ
ਹਾਂ, ਆਪਣਾ ਟੈਲੈਂਟ ਦਿਖਾਉਣ ਲਈ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਸੋਸ਼ਲ ਮੀਡੀਆ ਦੇ ਵਿੱਚ, ਬਹੁਤ ਸਾਰੇ ਲੋਕ ਵੀ ਬਹੁਤ ਵਧੀਆ ਵਧੀਆ ਵੀਡੀਓ ਬਣਾੳਂਦੇ ਨੇ
ਹਾਂਜੀ ਹਾਂਜੀ
ਹੋਰ, ਤੁਸੀ ਸਨਾਓ ਹੋਰ ਅੱਜ ਕੀ ਖਾਧਾ ਖਾਣੇ ਦੇ ਵਿੱਚ
ਅੱਜ ਮੈਂ ਮਟਰ ਪਨੀਰ ਖਾਧਾ।
ਹੋ
ਹਾਂਜੀ ਨਾਸ਼ਤਾ ਤਾਂ ਮੈਂ ਕਰਿਆ ਨੀ ਸੀ ਹੁਣ ਬਸ ਅ ਹੁਣ ਖਾਇਆ ਖਾਣਾ ਵੀ
ਅੱਛਾ ਅੱਛਾ ਮੈਂ ਨਾਸ਼ਤੇ ਦੇ ਵਿੱਚ ਆਲੂ ਦੇ ਪਰੋਂਠੇ ਕੀਤੇ ਸੀ
ਅੱਛਾ!
ਬਟਰ ਦੇ ਨਾਲ।
ਅੱਛਾ!
ਕੀ ਕਹਿੰਦੇ
ਸਵਾਦ ਸੀ?
ਹਾਂਜੀ, ਬਹੁਤ ਟੇਸਟੀ ਸੀਗੇ
ਅੱਛਾ
ਤੁਹਾਡੇ ਮਟਰ ਪਨੀਰ ਕਿੱਦਾਂ ਦੇ
ਉਹ ਵੀ ਵਧੀਆ ਸੀ ਬਹੁਤ ਵਧੀਆ
ਹਮ ਹਮ
ਹੈਲੋ।
ਹੋਰ ਸੁਣਾਓ ਹੈਲੋ
ਹਾਂਜੀ, ਹਾਂਜੀ ਆਵਾਜ਼ ਆ ਰਹੀ ਏ
ਹੋਰ ਘਰ ਠੀਕ ਠਾਕ ਸਾਰੇ?
ਹਾਂਜੀ, ਘਰੇ ਸਭ ਠੀਕ-ਠਾਕ ਨੇ ਤੁਸੀਂ ਮਹਿੰਦੀ ਵਗੈਰਾ ਲਾ ਲੈਂਣੇ ਹੋ?
ਹਾਂਜੀ ਹਾਂਜੀ ਲਾ ਲੈਂਦੀ ਆ ਮੈਂਦੀ ਵਗੈਰਾ
ਅੱਛਾ, ਤੁਸੀਂ ਰੇਟ ਕੀ ਰੱਖਿਆ?
ਮੈਂ ਫੁੱਲ ਹੱਥ ਦਾ ਤਾਂ ਮੈਂ ਜਿਦਾਂ ਬਰਾਈਡਲ ਮਹਿੰਦੀ ਲਗਾਣੀ ਹੋਵੇ ਤਾਂ ਉਹਦੇ ਮੈਂ, ਅ ਅੱਠ ਸੌ ਰੱਖਿਆ ਵਾ ਬਦੀ ਕ ਤਾਂ ਇੱਕ ਹੱਥ ਦਾ ਅੱਠ ਸੌ, ਜੇ ਦੋਨੋ ਹੱਥ ਲਗਵਾਣੇ ਹੋਵੇ ਬਰ ਬ੍ਰਾਈਡਲ ਵੈਸੇ ਬ੍ਰਾਈਡਲ ਦੋਨੋ ਹੱਥ ਤਾਂ ਸੋਲਾਂ ਸੌ ਰੁਪਏ ਰੱਖੇ ਨੇ।
ਅੱਛਾ।
ਹਾਂਜੀ, ਹਾਫ ਹੈਂਡ ਲਗਾਣਾ ਹੋਵੇ ਫੇਰ ਮੈਂ ਤਿੰਨ ਸੌ ਤੱਕ ਜਾਂ ਚਾਰ ਸੌ ਬਸ ਉਸ ਤੋਂ ਘੱਟ ਨੇ ਫ ਜੇ ਇਕੱਲੇ ਹਥੇਲੀ ਤੇ ਫਟਾਫਟ ਲਗਾਣਾ ਹੋਵੇ ਤਾਂ ਫਿਰ ਮੈਂ ਹੰਡਰਡ ਜਾਂ ਟੂ ਹੰਡਰਡ।
ਅੱਛਾ।
ਹਾਂਜੀ ਤੁਸੀਂ ਲਗਾ ਲੈਂਦੇ ਹੋ
ਹਾਂਜੀ ਮੈਂ ਵੀ ਲਾ ਲੈਂਣੀ ਆ, ਮੈਂ ਨਾ ਤੁਹਾਨੂੰ ਨਾ ਬਾਦ ਚ ਚ ਗੱਲ ਕਰਦੀ ਹਾਂ ਤੁਹਾਡੇ ਨਾਲ ਘਰੇ ਮੈਮਾਨ ਆਏ ਆ
ਠੀਕ ਓ ਓਕੇ ਸਛੀ ਕਾਲ।